ਹੈਲੋ ਹੈਲੋ ਹਾਂਜੀ। ਜੀ ਸਸ ਸੀ ਕਾਲ ਜੀ।
ਸਸਿ ਸ੍ਰੀ ਕਾਲ, ਕੀ ਹਾਲ ਚਾਲ?
ਵਧੀਆ ਹੋਰ ਤੁਸੀਂ ਸੁਣਾਓ ਕੀ ਕਰਦੇ।
ਬਸ ਕੁਛ ਨਹੀਂ ਕਰ ਰਹੇ। ਇਸ ਟੈਮ ਦੁਪਹਿਰ ਦਾ ਟਾਈਮ ਆਰਾਮ ਨਾਲ ਬੈਠ ਠੇ ਸੀਗੇ। ਲੰਚ ਵਗੈਰਾ ਤਾਂ ਕਾਫ਼ੀ ਦੇਰ ਪਹਿਲਾਂ ਹੋ ਗਿਆ।
ਹਾਂਜੀ ਹਾਂ ਅੱਛਾ ਅੱਛਾ ਬਸ ਮੈਂ ਵੀ ਹੁਨੇ ਬੈਠੇ ਸੀ। ਤੇ, ਮੈਂ ਕਿਹਾ ਚਲੋ ਹੁਣ ਬੱਚਿਆਂ ਨੂੰ ਥੋੜ੍ਹਾ ਬਹੁਤ, ਫੋਨ ਲੈ ਕੇ ਬੈਠੇ ਦੇ ਸੀ ਉਹਨਾਂ ਕੋਲੋਂ ਫੋਨ ਲਿੱਤਾ ਹੁਣ ਮੈਂ ਤੇ ਮੈਂ ਕਿਹਾ ਹੁਣ ਥੋੜ੍ਹੀ ਦੇਰ ਸੁਵਾਵਾਂ ਮੈਂ ਇਹਨਾਂ ਨੂੰ। ਫਿਰ ਇਹਨਾਂ ਨੇ ਸ਼ਾਮੀ ਕਹਿਣਾ ਅਸੀਂ ਖੇਲਣ ਜਾਣਾ ਪਾਰ 'ਚ ਜਾਣਾ ਇੱਦਾਂ ਉੱਦਾਂ ਅੱ ਕੱਲ ਤਾਂ ਬੱਚੇ ਫੋਨ ਛਡਦੇ
ਫੋਣ ਨੀ ਛੱਡਦੇ ਅੱਜ ਛੁੱਟੀਆਂ ਸਾਰਾ ਦਿਨ ਯਾਂ ਫੋਨ ਦੇ ਦੋ ਯਾਂ ਟੀ ਵੀ ਦੇ ਦੋ। ਟੈਬ ਲੈ ਦੋ, ਫੋਨ ਦੇ ਦੋ। ਸਾਰਾ ਦਿਨ ਏ ਕਿ ਇੰਟਰਨੈਟ ਜਿਹੜਾ ਵਾਈਫ ਪੈਸੇ ਲਗਵਾ ਆਪਣੇ ਸਹੂਲੀਅਤ ਤੇ ਲਗਵਾਇਆ ਵੇ ਪਰ ਬੱਚਿਆਂ ਨੇ ਵਾਈਫਾਈ ਦਾ ਬਹੁਤ ਜ਼ਿਆਦਾ ਉਹ ਕੰਮ ਖ਼ਰਾਬ ਕੀਤਾ ਹੈ। ਹਉਣ ਲੱਗ
ਬੱਚੇ ਪੂਰਾ ਉਹਨੂੰ ਬੱਚੇਆ ਨਾ ਬੱਚੇ ਉਹਦੋ ਕਰਦੇ ਨੇ। ਕੀ ਕਹਿੰਦੇ ਨੇ ਜਿਵੇਂ ਕੋਈ ਚੀਜ਼ ਲਾਈਟ ਹੁੰਦੀ ਹੈ ਵਸੂਲ ਕਰਦੇ ਤੇ ਨਾ ਪੈਸਾ।
ਐ ਕਿ ਹਾਂ ਉਹੀ ਕਹਿ ਰਹੀ ਏ ਤਾਸੀ ਤਾਂਸੀ ਨੇ ਅਪਣੀ ਸਹੂਲਤ ਦੀ ਕੇ ਅਪਣੇ ਕੰਮਾਂ ਲਈ ਲਗਾਇਆ। ਪਰ ਇਸ ਬੱਚੇ ਤਾਂ ਅਪਣੇ ਕੰਮ ਕਹਿਣਗੇ ਸਾਡਾ ਕੰਮ ਆਇਆ, ਕੰਮ ਥੋੜਾ ਕਰਦੇ, ਗੇਮਾਂ ਜ਼ਿਆਦਾ ਖੇਲਦੇ ਆ ਫੋਨਾਂ ਦੇ ਉਤੇ।
ਬਸ ਬਸ ਤੁਸੀਂ ਦੋ ਮਿੰਟ ਸਾਈਡ ਤੇ ਜਾਓ ਤੁਸੀਂ ਖੋਲੋ ਨਾ ਕਿ ਕੰਮ ਕਰੋ ਜਾਂ ਕਿਚਨ ਤੱਕ ਤੁਸੀਂ ਜਾਓਗੇ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਨਾ ਕਿਵੇਂ ਇਹਨਾਂ ਨੇ ਗੇਮ ਖੋਲ੍ਹੀ ਗੇਮ ਖੇਲ ਕੇ ਵਿਹਲੇ ਹੋ ਗਏ ਉਏਚ
ਓ ਸਭ ਦਾ ਹੀ ਇਹੀ ਐ ਹਾਲ ਸਭ ਦਾ ਸਭ ਦਾ ਇਈ ਹਾਲ ਹੈ ਬੱਚਾ।
ਸਵੇਰੇ ਉੱਠ ਜਾਂਦੇ ਨੇ। ਹੋਰ ਕੀ ਬਸ ਸਵੇਰੇ ਉੱਠਦੇ ਸਾਂ ਅੱਖਾਂ ਖੁੱਲ੍ਹੀਆਂ ਨੇ, ਫ਼ੋਨ ਚਾਹੀਦਾ ਇਹਨਾਂ ਨੂੰ। ਫ਼ੋਨ ਦੇ ਦਿਉ ਮੰਮਾ ਰੋਟੀ ਤਾਂ ਖਣੀ ਤੁਸੀਂ ਰੋਟੀ ਠੀਕ ਹੈ। ਤਾਂ ਉਹ ਰੋਟੀ ਨਹੀਂ ਮਿਲੇਗੀ ਕਹਿਣਗੇ ਠੀਕ ਹੈ। ਤੁਸੀਂ ਫੋਨ ਨਹੀਂ ਨਾ ਦੇਣਾ ਤੁਸੀਂ ਰੋਟੀ ਵੀ ਲੈ ਜਾਉ ਅਸੀਂ ਰੋਟੀ ਵੀ ਨਹੀਂ ਖਾਦੇ ਦੱਸੋ।
ਬੱਚੇ ਤੁਹਾਨੂੰ ਪਤਾ ਅੱਜ ਕੱਲ੍ਹ ਹਾਂ ਬੱਚਿਆਂ ਦਾ ਬਹੁਤ ਅਡਿਕਟਡ ਹੋ ਗਿਆ। ਉਹਨਾਂ ਦੇ ਲੋਕਡਾਊਨ ਤੋਂ ਬਾਅਦ ਨਾ ਬਹੁਤ ਜ਼ਿਆਦਾ ਬੱਚਿਆਂ ਦਾ
ਦੇਖੋ ਸੀ ਹਾਂਜੀ ਹਾਂਜੀ ਬੱਚਿਆਂ ਨੂੰ ਕਿਉਂ ਕਹਿਣਾ ਸੀ ਤਾਂ ਆਪ ਵੀ ਹੋਏ ਦੀਆਂ। ਦੇਖੋ ਨਾ ਕੋਈ ਕੰਮ ਹੁੰਦਾ ਐ ਅਸੀਂ ਕਹਿੰਦੇ ਹਾਂ ਚੱਲ ਕੋਈ ਗੱਲ ਨਹੀਂ ਅੱਜ ਸਿਰਫ਼ ਥੋੜ੍ਹਾ ਜਿਹਾ ਕੰਮ ਹੈ ਗਾ। ਕਿਚਨ ਚੱਲ ਮੈਂ ਥੜ੍ਹੀ ਦੇਰ ਰੁਕ ਕੇ ਜਾਂਦੀ ਆ। ਉਹ ਥੜ੍ਹੀ ਦੇ ਰੁਕ ਰੁਕਦੇ ਰੁਕਦੇ ਪਤਾ ਹੀ ਨਹੀਂ ਚੱਲਦਾ ਤੁਹਾਨੂੰ
ਇੱਕ ਹੋ ਸਹੀ ਕਹਿ ਰਹੇ ਸਹੀ ਬਿਲਕੁਲ ਅਸੀਂ ਵੀ ਇੱਦਾਂ ਦੇ ਹੀ ਹਾ। ਸਾਰੇ ਆਪਣੇ ਬੈਠੇ ਥੋੜੇ ਜ ਲੱਗਾ ਸਕਰੋਲ ਕਰਨ ਲੱਗਾਗੇ ਜੀ ਲੱਗੇ ਹੋਏ ਜੀ ਫਟਾਫਟ ਇੱਧਰੋਂ ਇੱਕ ਰੀਲ ਦੇਖੀ ਦੂਜੀ ਰੀਲ ਹੈ ਕੁਛ ਵੀ ਨੀ ਹਲੇ ਜਦ ਕਿ ਸਾਡੇ ਕੰਮ ਦੀ ਵੀ ਕਿੰਨੀਆਂ ਚੀਜ਼ਾਂ ਆ। ਪਰ ਅਸੀਂ ਕੰਮ ਦੀ ਨੀ ਆਪਣੀ ਜਿਦੇ ਰੀਲਾਂ ਦੇਖ ਦੇਖ ਕੇ ਦੇਖਦੇ ਕਿੰਨਾ ਟਾਈਮ ਪਾਸ ਕਰ ਲੈਂਦੇ ਹਾਂ ਅਸੀਂ ਰਾਤੀ ਵੀ ਇਹੀ ਗੱਲ ਹੁੰਦੀ ਹੈ ਰਾਤ ਵੀ ਜਦੋਂ ਬੈਠ ਜਾਓ ਅਗਰ ਫੋਨ ਫੜ ਲਿਆ। ਤੇ ਤੇ ਫੇਰ ਬਸ ਇੱਕ ਸ਼ੁਰੂ ਹੁੰਦੀ ਹੈ। ਰੀਲ ਦੂਜੀ ਸ਼ੁਰੂ ਸ਼ੁਰੂ ਹੁੰਦੀ ਚੱਲਦੇ ਚੱਲਦੇ ਚੱਲਦੇ ਪੂਰਾ ਟਾਈਮ ਫੇਰ ਨਿੰਂਦ ਦਾ ਵੀ ਟਾਈਮ ਨਿਕਲ ਜਾਂਦਾ। ਕਿਸੇ ਵੇਲੇ ਦਾ
ਜਿਵੇਂ ਅਸੀਂ ਕਹਿੰਦੇ ਹਾਂ ਕਿ ਨਹੀਂ ਯਾਰ ਮੈਂ ਆਪਣਾ ਟਾਈਮ ਰੱਖਗੀ ਮਤਲਬ ਸਾਢੇ ਦਸ ਪੌਣੇ ਗਿਆਰਾਂ ਵਜੇ ਤੱਕ ਆਪਣਾ ਸੋਵਾਂਗੀ ਬਸ ਤੁਸੀਂ ਜਦੋਂ ਲੇਟੋ ਫ਼ੋਨ ਹੱਥ ਚ ਫੜ ਲਓ। ਉਹ ਇੱਕ ਰੀਲ ਕਰਦੇ ਕਰਦੇ ਤੁਹਾਨੂੰ ਪਤਾ ਹੀ ਨੀ ਲੱਗਦਾ ਸਾਢੇ ਗਿਆਰਾਂ ਬਾਰਾਂ ਕਦੋ ਵੱਜ ਜਾਂਦੇ ਨੇ ਫੇਰ ਹੁੰਦਾ ਨੀ ਹਾਏ ਨੀ ਟੇ ਟਾਈਮ ਬੜਾ ਹੋਗਾ ਫੋਨ ਬੰਦ ਕਰੋ ਤੇ ਸੋਜੋ
ਸਾਡੇ ਤਾਂ ਬੱਚਿਆਂ ਨੇ ਹੋਰ ਨਵਾਂ ਘੜੀਆਂ ਲੱਗੀਆਂ। ਹਰ ਘਰ ਰੂਮ ਚ ਪਰ ਘੜੀ ਕਿਸੇ ਨੇ ਨੀ ਦੇਖਣੀ ਮੰਮਾ ਟਾਈਮ ਫੋਨ ਚ ਮਤਨ ਕਿਹਾ ਘੜੀ ਘੜੀ ਬੱਚਿਆਂ ਨੂੰ ਤਾਂ ਸਡ ਟਾਈਮ ਸਾਨੂੰ ਘੜੀਆਂ ਕਿੰਨੇ ਟਾਈਮ ਪਹਿਲੇ ਦੇਖਣੀਆਂ ਆ ਗਈਆਂ ਸੀ। ਸਾਡੇ ਬੱਚਿਆਂ ਨੂੰ ਸਿਰਫ ਉਹੀ ਮੇਨ ਮੇਨ ਟਾਈਮ ਪਤਾ ਪੰਜ ਪੰਜ ਵਜੇ ਛੇ ਛੇ ਵਜੇ ਸੱਤ ਵੱਜਿਆ ਉਸ ਤੋਂ ਇਲਾਵਾ ਕਿੰਨੇ ਮਿੰਟ ਹੋਏ
ਨਾਨਾ ਉਹਨਾਂ ਨੂੰ ਉਹਨਾਂ ਨੂੰ ਪੰਜ ਚਾਰ ਹਾਂਜੀ ਚਾਰ ਪੰਜ ਛੇ ਤਾ ਨੂੰ ਟਾਈਮ ਤਾਂ ਪਤਾ ਕਿਉਂਕਿ ਤਿੰਨਾਂ ਟਾਈਮ ਦੇ ਵਿੱਚ ਉਹਨਾਂ ਨੇ
ਹਾਂ ਉਹੀ ਮਤਲਬ ਘੜੀ ਚ ਵੀ ਉਹ ਸਿੱਧੀ ਸਿੱਧਾ ਸਿੱਧਾ ਟਾਈਮ ਦੇਖ ਲੈਣ ਕਿੰਨੇ ਮਿੰਟ ਹੋਏਆ ਉਹ ਕਿਸੇ ਨੂੰ ਨਹੀਂ ਪਤਾ ਦੇਖਣਾ ਨੀ ਚਾਹੁੰਦੇ ਬੱਚੇ ਮੈਂ ਕਹਿੰਦੀ ਕੋਸ਼ਿਸ਼ ਤਾਂ ਕਰੋ। ਸਿੱਖਣ ਦੀ ਤੇ ਨਹੀਂ ਮੰਮਾ ਫੋਨ ਮੈਂ ਹੈ ਤੇ ਬਸ ਫੋਨ ਚ ਦੇਖਣ ਲੱਗ ਪੈਂਦੇ ਫੋਨ ਚ ਦੇਖ ਕੇ ਮੰਮੀ ਇੰਨੇ ਵਜੇ
ਬਸ ਬਸ ਦੇਖੋ ਨਾ ਨਾਲੇ ਇੱਕ ਦਾਂ ਗੱਲ ਐਂ ਹੋ ਗਈ ਦੂਸਰੀ ਗੱਲ ਸਭ ਤੋਂ ਵੱਡੀ ਕੀ ਹੈਗੀ ਆ ਬੱਚੇ ਅੱਜ ਕੱਲ ਫੋਨ 'ਚ ਜ਼ਿਆਦਾ ਰਹਿਣ ਲੱਗ ਗਿਆ ਨਾ। ਬੱਚਿਆਂ ਦੀ ਗਰੋਥ ਕਿੰਨੀ ਘੱਟ ਆ ਇਹ ਦੇਖੀ ਤੁਸੀਂ ਹੈ ਹੀ ਨਹੀਂ ਐਕਟੀਵਿਟੀ ਨਹੀਂ ਹੈਗੀ ਬੱਚਿਆਂ ਦੇ ਦੇਖੋ ਜੋ ਸਾਡਾ ਟਾਈਮ ਸੀ ਅਸੀਂ ਜਿਵੇਂ ਮਤਲਬ ਆਪਣਾ ਸਕੂਲ ਤੋਂ ਆਏ ਸਕੂਲ ਆਉਣ ਤੋਂ ਬਾਅਦ ਰੋਟੀ ਪਾਣੀ ਖਾਧੀ ਫਿਰ ਸ਼ਾਮੀ ਜਦੋਂ ਖੇਲਣਾ ਚਲੋ ਉਦੋਂ ਤਾਂ ਇੰਨਾ ਸਿਸਟਮ ਨਹੀਂ ਹੁੰਦਾ ਸੀ ਪਾਰਕਾਂ ਦਾ ਕੁਛ ਤਾਂ ਸਾਨੂੰ ਇਹ ਹੁੰਦਾ ਸੀ ਗਲੀ ਮਹੱਲੇ ਦੇ ਵਿੱਚ ਹੈ ਨਾ ਬੱਚਿਆਂ ਨਾਲ ਖੇਲਣਾ ਪਰ ਕਿੰਨੀ ਕਿੰਨੀ ਗੇਮਸ ਖੇਡੀਆਂ ਹੋਈਆਂ ਨੇ। ਆਪਣਾ ਐਕਟੀਵਿਟੀ ਕਿੰਨਾ ਕਰਦੇ ਸੀ ਹੁਣ ਦੇ ਬੱਚਿਆਂ ਨੂੰ ਕਿੱਥੇ ਪਤਾ ਉਹ ਫੋਨਾਂ ਚ ਜਿਹੜੀਆਂ ਗੇਮ ਹੈਗੇ ਨਾ ਉਹਨਾਂ ਦੇ ਨਾਮ ਪੁੱਛ ਲਓ ਫਲਾਨਾ ਗੇਮ ਤਾਂ ਢਿਮਕਾਾਨੀ ਗੇਮ ਦਾ
ਹੋਰ ਡਾਊਨਲੋਡ ਕਿੱਦਾਂ ਕਰਨੀ ਆ ਤੇ ਕਿੱਦਾਂ ਅਨ ਇੰਸਟੋਾਲ ਕਰਨੀ ਹੈ ਉਹ ਸਭ ਦਾ ਪਤਾ ਹੈ ਬਾਹਰ ਕੋਈ ਗੇਮਾਂ ਖੇਲਣ ਨੂੰ ਵਾਰੀ ਵਾਰੀ ਆਵੇ। ਦਾ ਨਾਮ ਹੀ ਨੀ ਪਤਾ।
ਮੈਂ ਉਹੀ ਤਾਂ ਕਹਿ ਰਹੀ ਹਾਂ ਅੱਜ ਕੱਲ੍ਹ ਦੇ ਬੱਚਿਆਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਐਕਟੀਵਿਟੀਜ਼ ਸ਼ੁਰੂ ਕਰਦੀਆਂ ਨੇ ਬੱਚਿਆਂ ਲਈ
ਹਾਂ
ਬਹੁਤ ਵਧੀਆ ਅੱਜ ਕੱਲ੍ਹ ਮੈਂ ਉਹੀ ਤਾਂ ਕਹਿ ਰਹੀ ਹਾਂ ਅੱਜ ਕੱਲ੍ਹ ਬੱਚਿਆਂ ਨੂੰ ਆਪ ਕਹਿਣਾ ਪੈਂਦਾ ਛੱਡ ਦਿਉ ਫੋਨ ਛੱਡ ਦਿਉ ਬਾਹਰ ਜਾਓ।
ਹਾਂ ਸਾਡੇ ਪੇਰੈਂਟਸ ਸਾਨੂੰ ਬੁਲਾਉਂਦੇ ਰਹਿੰਦੇ ਅੰਦਰ ਆ ਜਾਓ ਹੁਣ ਕਿੰਨੇ ਵਜਨ ਲੱਗੇਿਆ ਰਾਤੀ ਕਿੰਨੀ ਦੇਰ ਲਗਾਉਣੀ ਹੈ। ਸਾਡੇ ਤਾਂ ਲਾਈਟ ਸਾਡੇ ਟਾਈਮ ਚ ਲਾਈਟ ਜਾਂਦੀ ਸੀ ਲਾਈਟ ਚ ਤਾਂ ਅਸੀਂ ਪੱਕਾ ਖੇਲਣ ਨਿਕਲਦੇ ਸੀ।
ਬਾਰ ਬਾਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਟ ਉਹ ਸਿਸਟ ਅੱਜ ਕੱਲ੍ਹ ਦੇਖੋ ਪਹਿਲਾਂ ਕੀ ਹੁੰਦੀ ਸੀ ਲਾਈਟ ਬੰਦ ਹੋ ਗਈ ਚਲੋ ਪਹਿਲਾਂ ਟਾਈਮ ਬਹੁਤ ਵਧੀਆ ਸੀ। ਪਹਿਲੇ ਟਾਈਮ ਦੇ ਵਿੱਚ ਨਾ ਇੰਨੀ ਜ਼ਿਆਦਾ ਟੈਸ਼ਨਾਂ ਨਹੀਂ ਸੀ ਕੋਈ ਫੋਨ ਦੀ ਕੋਈ ਕੁਛ ਨਹੀਂ ਚਲੋ ਜਿਵੇਂ ਮਤਲਬ ਵਿਆਹ ਸ਼ਾਦੀ ਹੋ ਜਾਂਦੇ ਸੀ ਜਿਵੇਂ ਘਰੇ ਵਿੱਚ ਹੋ ਸਿਸਟਮ ਹੋਣਾ ਕੋਈ ਗੱਲਬਾਤ ਹੋਣੀ ਤੁਹਾਡੇ ਪਹਿਲਾਂ ਤਾਂ ਚਿੱਠੀਆਂ ਆਂਦੀਆਂ ਸੀ ਹੈ ਨਾ ਚਿੱਠੀਆਂ ਪਹੁੰਚਦੇ ਤੱਕ ਘਰ ਜਿਹੜਾ ਜੋ ਵੀ ਗੱਲ ਦਾ ਮਸਲਾ ਬਣਿਆ ਹੁੰਦਾ ਕੁਛ ਵੀ ਉਸ ਚੀਜ਼ਾਂ ਸਭ ਖਤਮ ਹੋ ਦੀਆਂ ਸੀ ਫੇਰ ਘਰ ਚਿੱਠੀਆਂ ਹੁਣ ਦਾ ਸਮਾਂ ਉਹ ਐ ਕਿ ਤੁਹਾਡੀ ਥੋੜ੍ਹੀ ਜਿਹੀ ਘਰ ਕੋਈ ਉੱਚੀ ਨੀਵੀ ਗੱਲ ਹੋਜੇ ਨਾਲ ਹੀ ਅਪਡੇਟ
ਮਿੰਟੋ ਮਿੰਟ ਹੀ ਇਹ ਤਾਂ ਹੈ ਹੀ ਹੈ ਉਹ ਤਾਂ ਹੈ ਹੀ ਹੈ
ਉਹੀ ਨਾ ਜੇ ਅਸੀਂ ਕਿਸੀ ਚੀਜ਼ ਦਾ ਸੋਚੀਏ ਕਿ ਹਾਂ ਬਈ ਇਹਦੇ ਅੱਛੇ ਇਫੈਕਟ ਹੈਗੇ ਨੇ ਮੀਨਸ ਉਹੀ ਚੀਜ਼ ਹੈ ਜੇ ਉਹ ਉਹ ਜਿਹੜੀ ਚੀਜ਼ ਹੈਗੀ ਆ ਉਹ ਚੰਗੀ ਵੀ ਹੈਗੀ ਆ।
ਤੇ ਬੋਲੀ ਵੀ ਹੈਗੀ ਉਹ ਤਾਂ ਹਰ ਕੋਈ ਵੀ ਚੀਜ਼ ਆਂਦੀ ਹੈ ਜਿੱਦਾਂ ਦੀ ਹੁਣ ਅਸੀਂ ਕੋਈ ਨਵੀਂ ਟੈਕਨੋਲੋਜੀ ਹੁਣ ਸਾਡੇ ਟਾਈਮ ਚ ਕੰਪਿਊਟਰ ਉਸ ਟਾਈਮ ਸ਼ੁਰੂ ਹੋਇਆ ਸੀਗਾ। ਤੇ ਅਸੀਂ ਆਪਣੇ ਜਦੋਂ ਬਚਪਨ ਤੋਂ ਥੋੜ੍ਹੀ ਮਤਲਬ ਉਸ ਟਾਈਮ ਉਹਦੇ ਐਡਵਾਂਟੇਜਇਸ ਅਗਰ ਜਿੰਨੇ ਜ਼ਿਆਦਾ ਆਏ ਸੀ ਚੰੀਆਂ ਚੀਜ਼ਾਂ ਆਈਆਂ ਸੀ ਉਨੀਆਂ ਉਹਦੇ ਨਾਲ ਮਾੜੀਆਂ ਵੀ ਆਈਆਂ ਸੀ ਸੀਗੀ ਆ ਕਿ ਉਸ ਟਾਈਮ ਨਵਾਂ ਨਵਾਂ ਸਾਨੂੰ ਵੀ ਸ਼ੌਕ ਲੱਗਿਆ ਗੇਮਾਂ ਖੇਲਣ ਦਾ ਕੈਫੇ ਜਾਣ ਦਾ ਹਾਂ ਕੈਫੇ ਜਾਣ ਦਾ ਹੋ ਗਿਆ ਚਸਕਾ ਲੱਗਣ ਲੱਗ ਪਿਆ ਸੀਗਾ ਉਸ ਤੋਂ ਪਹਿਲੇ ਗੇਮਾਂ ਲੱਗਦੀ ਹੁੰਦੀ ਸੀ ਜਗਾ ਜਗਾਹ ਜਿਹੜੇ ਉਹ ਕੈਫੇ ਛੋਟੀ ਛੋਟੀ ਗੇਮਾਂ ਖੋਲ ਕੇ ਬੈਠੇ ਤਾਂ ਦੋ ਰੁਪਏ ਤਿੰਨ ਰੁਪਏ ਲੈਂਦੇ ਸੀ ਗੇਮਾਂ ਖੇਲਣ ਦੇ ਤੇ ਉਹ ਜਿਹੜੀਆਂ ਹਾਂ ਨਹੀਂ ਉਹ ਇਹ ਕੰਪਿਊਟਰ ਵਾਲੀ ਵੀ ਚਲੀਆਂ ਸੀਗੀਆਂ ਜਦੋਂ ਚਸਕਾ ਬੱਚਿਆਂ ਦੀ ਉਹ ਲੱਗਿਆ ਸੀ ਹਾਂ ਉਹ ਥੋੜੇ ਤਿੰਨ ਚਾਰ ਗੇਮਾਂ ਹੁੰਦੀਆਂ ਸੀਗੀਆਂ ਤੇ ਹੋਰ ਉਹ ਕੈਫੇ ਦੇ ਵਿੱਚ ਬਹਿ ਕੇ ਖੇਲਣਾ ਉਹ ਵੀ ਚਲੀਆਂ ਸੀਗੀਆਂ ਤੇ ਮਤਲਬ ਇਹ ਹੈ ਕਿ ਹਰ ਚੀਜ਼ ਦਾ ਜਿਹੜੀ ਵੀ ਕੋਈ ਚੀਜ਼ ਆਂਦੀ ਹੈ ਕੋਈ ਵੀ ਚੀਜ਼ ਹੋਏਗੀ ਉਹਦੇ ਆਪਣੇ ਆਪਣੇ ਜਿਹੜੇ ਉਹਦੇ ਜਿੰਨੇ ਉਹਦੀਆਂ ਚੰਗਾ ਅੱਛਾਈ ਹੈ ਹਾਂ ਤੇ ਉਹਦਾ ਫਾਇਦਾ ਵੀ ਉਨੇ ਆ ਤੇ ਉਹਦਾ ਨੁਕਸਾਨ ਵੀ ਨਾਲ ਹੀ ਹੈ ਜੇ ਸਾਨੂੰ ਹੀ ਦੇਖਣਾ ਪੈਣਾ ਅਗਰ ਸਾਡੇ ਛੋਟੇ ਬੱਚੇ ਆ ਤਾਂ ਸਾਨੂੰ ਵੀ ਦੇਖਣਾ ਪੈਣਾ, ਕਿ ਕਿਹੜੀ ਚੀਜ਼ ਕਿੰਨੀ ਚੰਗੀ ਹੈ ਤੇ ਕਿਹੜੀ ਚੀਜ਼ ਕਿ ਉਹਨਾਂ ਲਈ ਮਾੜੀ ਹੈ। ਸਾਨੂੰ ਹੀ ਉਹਨਾਂ ਨੂੰ ਟਾਈਮ ਸਿਰ ਦੱਸਣਾ ਪਏਗਾ ਕਿ ਹਾਂ ਇਹ ਤੁਹਾਡੇ ਲਈ ਇੰਨੀ ਦੇਰ ਹੈ, ਮਤਲਬ ਸਾਨੂੰ ਬਨਣਾ। ਪਹਿਲੇ ਉਹਨਾਂ ਦਾ ਟਾਈਮ ਅਸੀਂ ਉਹ ਨੀ ਸਾਨੂੰ ਬੰਨਣਗੇ ਸਾਨੂੰ ਉਹਨਾਂ ਦਾ
ਟਾਇਮ ਬਣਨਾ ਪੈਣਾ, ਨਾਲੇ ਇਹ ਵੀ ਗੱਲ ਸਹੀ ਹੈਗੀ ਨਾ ਦੇਖ। ਦੂਸਰੀ ਗੱਲ ਕੀ ਹੁੰਦੇ ਆ ਕਿ ਤੁਹਾਨੂੰ ਆਪੇ ਆਪੇ ਤੁਸੀਂ ਦੇਖੋ ਹੁਣ ਅਗਰ ਤੁਹਾਡੇ ਬੱਚੇ ਛੋਟੇ ਐ। ਠੀਕ ਹੈ, ਅਗਰ ਮੇਰੇ ਬੱਚੇ ਛੋਟੇ ਹੈਂ, ਤੁਹਾਡੇ ਬੱਚੇ ਛੋਟੇ ਐ, ਕੁਛ। ਸਾਨੂੰ ਹੋਣਾ ਚਾਹੀਦਾ ਕਿ ਅਸੀਂ ਆਪਣੇ ਅਗਰ ਤੁਸੀਂ ਬੱਚੇ ਸਾਹਮਣੇ ਫੋਨ ਘੱਟ ਚਲਾਓਗੇ ਨਾ। ਤੇ ਔਨੇ ਕਹਿਣਾ ਕਿ ਹਾਂ ਬਾਈ ਮੰਮਾ ਹੀ ਨਹੀਂ ਫੋਨ ਯੂਜ ਕਰਦੇ, ਫਿਰ ਮੈਂ ਕਿਉਂ ਕਰਾਂ ਜਦ ਪਤਾ ਹੈ ਤੁਸੀਂ ਬਰਾਬਰ। ਪਰ ਬੱਚੇ ਦੇ ਨਾਲ ਬਹਿ ਕੇ ਫੋਨ ਚਲਾ ਰੇ। ਤੇ ਉਹਨੇ ਤੇ ਕਹਿਣਾ ਨਾ, ਜਦ ਮੰ ਤੁਸੀਂ ਮਨਾ ਕਰਦੇ। ਫੋਨ ਨਹੀਂ ਚਲਾਉਣਾ ਔਨੇ ਨਾਲ ਹੀ ਸਾਨੂੰ ਕਹਿਣਾ। ਮੰਮਾ ਤੁਸੀਂ ਵੀ
ਔਕੇ, ਔ ਤਾਂ ਹੈ ਇਹੀ ਤਾਂ ਉਹੀ ਤਾਂ ਹੈ, ਪਰ ਅੱਜ ਕੱਲ੍ਹ ਹਾਂਜੀ ਇਹ ਵੀ ਹੈ ਦੂਜੇ ਜਾਂ ਇਹਨਾਂ ਨੇ ਸਕੂਲ ਵਾਲੇ ਨੇ ਵੀ ਅੱ ਕੱਲ੍ਹ ਜਿਹੜਾ ਕੰਮ ਹੈ ਨਾ, ਔਨ - ਜਿਹੜਾ ਭੇਜਣਾ ਸ਼ੁਰੂ ਕੀਤਾ ਮੈਂ ਤਾਂ ਦੋ ਸਾਲਾਂ ਦੀ ਕੰਪਲੇਂਟ ਕਰਕੇ ਥਕ ਗਈ, ਔਨਲਾਈਨ ਕੰਮ ਨਹੀਂ ਆਣਾ ਚਾਹੀਦਾ। ਤੁਸੀ ਕਰੋ ਹੋਮਵਰਕ ਔ ਭੇਜ ਦੋ ਬਸ, ਜਿਹੜਾ ਰਿਟਰਨ ਵਰਕ ਹੈ ਉਹ ਤੁਸੀਂ ਬਿਲਕੁਲ ਨਾ ਭੇਜੋ ਬੱਚਿਆਂ ਨੂੰ ਇੰਨੀ ਜ਼ਿਆਦਾ ਔਨਾਂ ਦੀ ਹੈਬਿਟ ਹੋ ਗਈ ਕਿ ਆਈ ਜਾਣਾ ਗਰੁੱਪ ਚ ਆ ਹੀ ਜਾਣਾ ਸਭ ਜਿਹੜੇ ਗਰੁੱਪ ਬਣ ਗਿਆ ਨਾ ਇਹ ਵਾਲੇ ਸਾਡੇ ਟਾਈਮ ਚ ਕੋਈ ਗਰੁੱਪਾਂ ਚ ਮੈਸਜ ਆਉਂਦੇ ਸੀ ਕਦੇ ਵੀ ਨਹੀਂ ਆਇਆ ਸਾਨੂੰ ਡਾਇਰੀ ਲਿਖ ਕੇ ਡਾਇਅਰੀਆਂ ਖਾਲੀ ਜਾਂਦੀਆਂ। ਕੀ ਹੈ, ਗਰੁੱਪਾਂ ਚ ਮੈਸੇਜ ਆਉਦੇਨਾਂ ਦੇ ਗਰੁੱਪ ਚ ਹਾਂਜੀ, ਕੱਲ ਇਹ ਟੈਸਟ ਹੈ, ਤੇ ਕੱਲ ਉਹ ਟੈਸਟ ਹੈ ਜਾਂ ਇਹ ਤੁਹਾਡਾ ਅੱਜ ਦਾ ਕੰਮ ਸੀਗਾ। ਚਲੋ ਉਹ ਵੀ ਅੱਛੀ ਗੱਲ ਹੈ, ਕਿ ਜਿਹੜੇ ਪੇਰੈਂਟ ਬੱਚੇ ਸਿੰਟ ਸੀਗੇ, ਉਹਨਾਂ ਲਈ
ਔ ਨਾਮ ਵੀ ਵਧੀਆ ਹੈ, ਪਰ ਦੇਖੋ ਨਾ ਤੁਸੀਂ ਬੱਚਿਆਂ ਨੂੰ ਫੀਸ ਵੀ ਤਾਂ ਪੂਰੀਆਂ ਲੈ ਰਹੇ ਹੋ ਹਰ ਇੱਕ ਚੀਜ਼ ਪੂਰੀ ਕਰ ਰਹੇ ਹੋ ਪੈਸੇ ਤਾਂ ਹਰ ਡਾਇਅਰੀ 'ਤੇ ਵੀ ਲੱਗੇ ਆ ਡੈਅਰੀ ਇੱਥੇ ਤਾਂ ਗੱਲ ਤੁਸੀਂ ਸਹੀ ਬੋਲੀਓ ਡਾਇਅਰੀ ਖਾਲੀਆਂ ਹੁੰਦੀਆਂ ਨੇ ਇੱਕ ਦੋ ਪੇਜ ਭਰੇ ਹੁੰਦੇ ਨੇ ਬਾਕੀ ਸਾਰਾ ਕੰਮ ਤੁਹਾਡਾ ਫੋਨ ਤੇ ਦੱਸੋ ਹੁੰਦਾ ਇਹਨਾਂ ਨੇ ਇਹ ਗੱਲ ਸਹੀ ਨਹੀਂ ਹੈਗੀ। ਚਲੋ ਬਟ ਸਾਡਾ ਤਾਂ ਕੰਮ ਇਹੀ ਹੋਏਗਾ ਕਿ, ਆਪਣੇ ਬੱਚਿਆਂ ਨੂੰ ਪ੍ਰੋਪਰ ਤਰੀਕੇ ਨਾਲ ਸਮਝਾਈਏ ਜਾਂ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਕਹੀਏ ਘੱਟ ਫੋਨ ਚਲਾਣ ਉਹਨਾਂ ਨੂੰ ਦਿੱਕਤ ਨਾ ਆਏ।
ਉਹ ਤਾਂ ਹੈ ਹੀ ਹੈ ਤੁਹਾਨੂੰ ਹੀ ਆਪਾਂ ਹੀ ਕਹਿ ਰਹੇ ਹਾ ਸਾਡੇ ਸਾਡੇ ਹੱਥ ਉਹੀ ਮੈਂ ਕਹਿ ਰਹੀ ਸਾਨੂੰ ਹੀ ਬੱਚਿਆਂ ਨੂੰ ਦੱਸਣਾ ਪੈਣਾ ਕਿਹੜੀ ਚੀਜ਼ ਤੁਹਾਡੇ ਲਈ ਚੰਗੀ ਹੈ। ਤੇ ਕਿਹੜੀ ਚੀਜ਼ ਮਾੜੀ ਹੈ, ਅੱਜ ਕੱਲ੍ਹ ਬਾਹਰ ਕੱਢਣਾ ਵੀ ਬੱਚਿਆਂ ਨੂੰ ਬਹੁਤ ਉਹ ਰਿਸਕੀ ਵਾਲਾ ਕੰਮ ਅੱਜ ਕੱਲ੍ਹ ਇੰਨੀਆਂ ਜਿੰਨੀਆਂ ਸੁਣਨ ਨੂੰ ਮਿਲਦੀਆਂ। ਕਹਾਣੀਆਂ ਤਾਂ ਇਸ ਬਾਹਰ ਨਾਲੋਂ ਬੱਚਿਆਂ ਨੂੰ ਇਹ ਕਿ ਅਸੀਂ ਘਰ ਹੀ, ਹੁਣ ਮੈਂ ਤਾਂ ਆਪਣੇ ਬੱਚਿਆਂ ਨੂੰ ਹੁਣ ਜ ਛੁੱਟੀਆਂ ਪਈਆਂ। ਮੈਂ ਆਰਟ ਐਂਡ ਕਰਾਫ ਲਿਆ ਕੇ ਦੇਤਾ ਮੈਂ ਕਿਹਾਂ ਮੋਬਾਇਲ ਛੱਡੋ, ਅਗਰ ਅੱਧਾ ਘੰਟਾ ਮੋਬਾਇਲ ਦੇਖਿਆ ਤਾਂ ਅੱਧਾ ਘੰਟਾ ਆਰਟ ਐਂਡ ਕਰਾਫਟ
ਬਸ ਪਤਾ ਕੀ ਗੱਲ ਆ ਦੇਖੋ ਫੋ ਫੋਨ ਚਲਾਇਆ। ਫੋਨ ਲਾਣ ਤੋਂ ਬਾਅਦ ਜਦੋਂ ਇਹਨਾਂ ਨੇ ਕੁਛ ਖੇਲਣਾ ਕੁਛ ਕਣਾ ਇਹਨਾਂ ਨੇ ਕਹਿਣਾ ਮੰਮਾ ਸਾਦੀ ਨਾ ਅੱਖਾਂ ਦਰਦ ਹੋਦੀਆਂ ਅੱਖਾਂ ਦਰਦ ਹੋਣੀਆਂ ਨੇ। ਥੋੜ੍ਹਾ ਇੰਨਾ ਜ਼ੋਰ ਪੈ ਰਿਹਾ ਉਸ ਚੀਜ਼ ਤੇ ਉਹਦੇ ਨਾਲ ਤੁਹਾਡਾ ਆਈ ਸਾਈਟ ਖ਼ਰਾਬ ਹੋਣੀ ਹੈ ਜਿਵੇਂ ਹੁਣ ਜ ਤੇ ਲੋਕਡਾਊਨ ਦੇ ਵਿੱਚ ਹੋਇਆ ਲੋਕਡਾਊਨ ਦੇ ਵਿੱਚ ਸਾਰਾ ਸਿਸਟਮ ਖਰਾਬ ਹੋਇਆ ਉਹਦੇ ਨਾਲ ਹੀ ਤਾਂ ਸਾਰਾ ਹਾਂਜੀ ਸਭ ਚੀਜ਼ ਔਨਲਾਈਨ ਹੋਣੀ ਸ਼ੁਰੂ ਹੋ ਗਈਆਂ ਔਨਲਾਈਨ ਤੋਂ ਬਾਅਦ ਕੰਮ ਆਣੇ ਸ਼ੁਰੂ ਹੋ ਗਏ ਇੰਨੀ ਇੰਨੀ ਨਜ਼ਰ ਲੱਗਣੀ ਉਹਦੇ ਉੱਤੇ ਫੋਨ ਦੇਖਣਾ ਕੁਛ ਕਰਨਾ ਨਜ਼ਰ ਆ ਚਲੋ ਸਾਨੂੰ ਦੇਖਦੇ ਇੰਨੀ ਪ੍ਰੋਬਲਮ ਹੁੰਦੀ ਸੀ, ਤੇ ਫੇਰ ਛੋਟੇ-ਛੋਟੇ ਬੱਚੇ ਇਸ ਕਰਕੇ ਕੀ ਹੋਇਆ ਕਈਆਂ ਬ ਬੱਚਿਆਂ ਨੂੰ ਸਪੈਕਸ ਲੱਗ ਗਈਆਂ ਨੇ।
ਸਪੈਕਸ ਲੱਗਿਆ ਮੈਂ ਉਹੀ ਤੇ ਕਹਿਣ ਲੱਗੀ ਸੀ, ਕਿ ਸਪੈਕਸ ਦੀ ਦੇਖੋ ਸਾਡੇ ਟਾਈਮ ਚ ਅਗਰ ਸਾਡੇ ਕਲਾਸ ਤੀਹ ਚਾਲੀ ਬਜੇ ਸੀ ਨਾ ਕਿਸੇ ਇੱਕ ਨੂੰ ਸਪੈਕਸ ਲੱਗੀ ਹੁੰਦੀ ਸੀਗੀ। ਉਹ ਵੀ ਫੋਨ ਦੀ ਵਜ੍ਹਾ ਨੀ ਉਹ ਕੋਈ ਉਹਨਾ ਦੀ ਆਪਣੀ ਇੰਟਰਨਲ ਪ੍ਰੋਬਲਮ ਦੀ ਵਜ੍ਹਾ ਨਾਲ ਤਾਂ ਅਸੀਂ ਮਤਲਬ ਉਦੋਂ ਹੁਣ ਅੱਜ ਕੱਲ ਮੈਂ ਕਿਹਾ ਲੱਗਦਾ ਚਾਲੀ ਤੀਹ ਪੈਂਤੀ ਬੱਚਿਆਂ ਚੋਂ ਮੈਨੂੰ ਲਗਦਾ। ਦਸ ਪੰਦਰਾਂ ਬੱਚਿਆਂ ਨੂੰ ਸਪੈਕਸ ਲੱਗੀਆਂ ਹੋਈ ਹੈ ਤੇ ਦਸ ਪੰਦਰਾਂ ਬੱਚੇ ਨੋਰਮਲ ਹੈ। ਅਗਰ ਮਤਲਬ ਨੋ ਛੋਟੀ-ਛੋਟੀ। ਜਿਸ,
ਬੱਚਿਆਂ ਨੂੰ ਲੱਗੀਆਂ ਆਦੀਆਂ ਬਿਲਕੁਲ-ਬਿਲਕੁਲ ਜਿਵੇਂ ਫਸਟ ਸਕਿੰਡ ਕਲਾਸ ਦੇ ਬੱਚੇ ਹੁੰਦੇ ਨਾ ਉਹਨਾਂ ਨੂੰ ਲੱਗ ਜਾਂਦੀਆਂ ਹੇਗੀਆ ਨੇ। ਪਰ ਦੇਖੋ ਗ਼ਲਤ-ਗ਼ਲਤ-ਗ਼ਲਤ ਗੱਲ ਹੈ ਨਾ ਬਟ ਤੁਹਾਨੂੰ ਪਤਾ ਨਾ ਬੱਚੇ ਤਾਂ ਤਾਂ ਵੀ ਇੰਨੇ ਖਰਾਬ ਹੈਗੇ ਨੇ ਲੱਗੀ ਹੋਈ ਵੀ ਸਪੈਕਸ 'ਚ ਨਾ ਫੋਨ ਨਹੀਂ ਛੱਡਦੇ ਫੋਨ ਤਾਂ ਉਹਨਾਂ ਨੂੰ ਐਵੇਂ ਹੈ ਕਿ ਜਿਵੇਂ ਉਹਨਾਂ ਨੂੰ, ਉਹਦੇ ਬਿਨਾਂ ਕੋਈ ਪ੍ਰੋਟੀਨ
ਜੀ -ਜੀ ਉਹੀ ਤਾਂ ਗੱਲ ਹੈ ਬ ਬੱਚਿਆ ਨਾਲ, ਇਹੀ ਪ੍ਰੋਬਲਮ ਹੈਗੀ ਅੱਜ ਦੇ ਟਾਈਮ ਚ ਨਾ ਪਰ ਉਹੀ ਆ, ਹਰ ਚੀਜ਼ ਅਸੀਂ ਸੰਭਾਲੀਏ ਤਾਂ ਸੰਭਾਲੀਏ, ਜਿੰਨੀ ਦੇਰ ਦਿੱਤਾ ਫੋਨ ਉਨੀ ਦੇਰ ਬੱਚਿਆਂ ਨੂੰ, ਸਭ ਤੋਂ ਵੱਡੀ ਗੱਲ ਅਗਰ ਬੱਚਾ ਵੱਡਾ ਹੋ ਰਿਹਾ ਨਾ ਅਗਰ ਜ਼ਰੂਰਤ ਨਹੀਂ ਹੈ, ਜ਼ਰੂਰਤ ਤਾਂ ਪਹਿਲਾਂ ਉਹਨੂੰ, ਫੋਨ ਹੀ ਨਾ ਦੇਵੋ।
ਬਿਲਕੁਲ -ਬਿਲਕੁਲ ਚਲੋ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ, ਘੱਟ ਕਰਨ ਦੀ ਅਸੀਂ ਮਿਲਾਂਗੇ ਵਧੀਆ ਲੱਗੇ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ -ਹਾਂਜੀ ਸੇਮ ਹੈ ਜੀ, ਓਕੇ ਜੀ ਬਾਏ ਸਤਿ ਸ੍ਰੀ ਅਕਾਲ।